ਹੈਲੋ, ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਕੀ ਹਾਲ- ਚਾਲ ਤੁਹਾਡਾ? ਹਾਂਜੀ- ਹਾਂਜੀ। ਵਧੀਆ -ਵਧੀਆ।
ਮੈਂ ਵੀ ਵਧੀਆ। ਅੱਜ ਅਸੀਂ ਤਿਉਹਾਰ ਬਾਰੇ ਗੱਲ ਕਰਾਂਗੇ।
ਹਾਂਜੀ- ਹਾਂਜੀ।
ਠੀਕ ਏ।
ਤੁਹਾਨੂੰ ਕਿਹੜੇ- ਕਿਹੜੇ ਤਿਉਹਾਰ ਪਸੰਦ ਹੈ।
ਮੈਨੂੰ ਜ਼ਿਆਦਾ ਦੀਵਾਲੀ ਹੋ ਗਈ, ਹੋਲੀ ਹੋ ਗਈ।
ਅੱਛਾ ਜੀ। ਤੁਸੀਂ ਕੀ- ਕੀ ਕਰਦੇ ਹੋ ਦੀਵਾਲੀ ਤੇ ਫੇਰ?
ਦੀਵਾਲੀ ਤੇ ਮਤਲਬ ਕਿ ਸਭ ਤੋਂ ਪਹਿਲਾਂ ਤੇ ਉੱਠ ਕੇ ਸਵੇਰੇ- ਸਵੇਰੇ ਗੁਰਦੁਆਰਾ ਸਾਹਿਬ ਜਾਈਦਾ।
ਅੱਛਾ ਜੀ।
ਤੇ ਫੇਿਰ ਸ਼ਾਮ ਨੂੰ ਮਤਲਬ ਕਿ ਦੁਪਹਿਰੇ ਆਪਾਂ ਮਾਰਕੀਟ ਹੋ ਕੇ ਆਈ ਦਾ ਜਿੱਦਾਂ ਮਤਲਬ ਪਟਾਕੇ ਪਟੂਕੇ ਲੈ ਕੇ ਆਉਣੇ ਹੁੰਦੇ ਆ ਫਿਰ ਉਸ ਤੋਂ ਬਾਅਦ
ਹਾਂਜੀ
ਫੇਿਰ ਆਪਾਂ ਸ਼ਾਮ ਨੂੰ ਮਤਲਬ ਦੀਵੇ ਦੀਵੇ ਜਗਾਈ ਦੇ
ਹਾਂਜੀ- ਹਾਂਜੀ।
ਤੇ ਫੇਰ ਇੱਕ -ਇੱਕ ਅੱਧਾ ਗੁਰਦੁਆਰੇ ਰੱਖ ਕੇ ਗੁਰਦੁਆਰੇ ਵੀ ਹੁਣ ਜਗਾਉਂਦੇ ਨਾ ਕਈ ਲੋਕੀ।
ਹਾਂਜੀ- ਹਾਂਜੀ -ਹਾਂਜੀ।
ਗੁਰਦੁਆਰੇ ਜਗਾ ਕੇ ਆਈ ਤੇ ਫਿਰ ਘਰ ਪੂਜਾ ਕਰੀ ਦੀ। ਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਆਪਾਂ ਪਟਾਕੇ- ਪਟੂਕੇ ਚਲਾਈ ਦੇ
ਅੱਛਾ ਜੀ।
ਹਾਂਜੀ।
ਹਾਂਜੀ। ਅਸੀਂ ਵੀ ਦੀਵਾਲੀ ਤੇ ਬਸ ਇਏਦਾਂ ਹੀ ਕਰਦੇਿਆਂ ਹਾਂ ਕਿ ਪਹਿਲੇ ਇੱਕ ਦਿਨ ਪਹਿਲ ਲੇ ਸਾਰਾ ਸਮਾਨ ਲਿਆਦੇ ਹਾਂ। ਕਦੇ ਲੜੀਆਂ ਵਗੈਰਾ ਲਗਾਉਣ ਨੂੰ। ਤੇ ਇੱਕ ਰਾਤ ਪਹਿਲੇ ਲਗਾ ਦਿੰਦੀਆਂ। ਤੇ ਦੀਵੇ ਲੈ ਆਈ ਦੇ ਆ ਪਿਕੋ ਕੇ ਰੱਖ ਦਿੰਦੇ ਆ। ਕਿਉਂਕਿ ਏਦਾਂ ਪਿਕੋਕੇ ਰੱਖ ਜਗਾਦੇ ਹੁੰਦੇ ਆ। ਤੇ ਫੇਰ ਸਵੇਰੇ ਉੱਠ ਕੇ ਮੱਥਾ ਵਗੈਰਾ ਟੇਕ ਕੇ ਅਸੀਂ ਵੀ ਕਹਿੰਦੇ ਫਿਰ ਮੈਂ ਰੰਗੋਲੀ ਬਣਾ ਲਈਦੀ ਜਿੱਦਾਂ ਆਪਾਂ ਸਾਰੇਿਆਂ ਮਤਲਬ ਤੇ ਫੇਰ ਦੀਵੇ ਵਗੈਰਾ ਲਗਾ ਲਏ। ਤੇ ਸ਼ਾਮ ਵੇਲੇ ਸਾਡੇ ਨਾਲ ਹੀ ਗੁਰਦੁਆਰਾ ਹੈਗਾ ਗਲੀ ਚ' ਆਪਾਂ ਉੱਥੇ ਜਾਈਦਾ ਹੁੰਦਾ ਹੈ। ਉਥੇ ਦੀਵੇ ਜਗਾ ਕੇ ਪ੍ਰਸ਼ਾਦ ਦੇ ਕੇ ਆਈਦਾ ਹੁੰਦਾ। ਉੱਥੇ ਤੇ ਨਾਲ ਜਿਹੜਾ ਪ੍ਰਸ਼ਾਦ ਮਿਲਦਾ ਲੈ ਚਾਹਿਦਾ। ਫੇਰ ਆ ਕੇ ਘਰੇ ਅਰਦਾਸ ਕਰਦੇ ਆ। ਤੇ ਫੇਰ ਸਾਰੇ ਘਰ ਚ 'ਦੀਵੇ ਵਗੈਰਾ ਜਗਾ ਕੇ ਤੇ ਫਿਰ ਬਾਅਦ ਚੋਂ ਸਾਰੀ ਫੈਮਲੀ ਇਕੱਠੇ ਬਹਿ ਕੇ ਆਪਾਂ ਰੋਟੀ ਵਗੈਰਾ ਖਾਂਦੇ ਹਾਂ।
ਹਾਂਜੀ- ਹਾਂਜੀ, ਮਤਲਬ ਕਿ ਜਿਦਾਂ ਆਪਾਂ ਨਾ ਮਤਲਬ ਰ ਰੱਖੜੀ ਦੀ ਹੋ ਗਈ। ਜੇ ਪਰ ਰੱਖੜੀ ਤੇ ਵੀ ਫੇਰ ਇਕੱਠੇ ਹੋਈਦਾ। ਆਪਾਂ ਸਾਡੇ ਮਤਲਬ, ਸਾਡੀ ਜਿੱਦਾਂ ਮਤਲਬ ਭੂਆ ਹੋਣੀ ਹੋ ਗਈ ਸਾਰੀਆਂ ਜਾਣੇ। ਇਹ ਸਾਰੀਆਂ ਨੇ ਇੱਕੋ ਘਰ ਚ' ਇਕੱਠੇ ਹੋਈਦਾ ਪਾਪਾ ਪੰਜ ਭੈਣ ਮਤਲਬ ਕੀ ਹੈਗੇ ਹੈ। ਮਤਲਬ ਕਿ ਮੇਰੇ ਮੰਮਾ ਨੇ ਪਾਪਾ ਹੁਣੀ ਸੱਤ ਭੈਣ -ਭਰਾ ਹੈ। ਸਾਰੀ ਜਣੇ ਇੱਕੋ ਘਰ ਚ' ਇਕੱਠੇ ਹੋਈ ਜਾਂਹੁੰਦੇ ਹੈ।
ਅੱਛਾ ਜੀ।
ਕਹਿੰਦੇ ਕਿ ਸਾਰੀ ਜਾਣੇ ਇੱਕੋ ਘਰ ਚ' ਆ ਜਾਓ।
ਹਾਂਜੀ- ਹਾਂਜੀ।
ਹਾਂਜੀ, ਫੇਰ ਆਪਾਂ ਜਿੱਦਾਂ ਮਤਲਬ ਕਿ, ਆਪਾਂ ਜਲੰਧਰ ਚਲਜੀ ਦਾ ਨਾ, ਜਲੰਧਰ ਤਾਈ ਦਾ ਘਰ ਹੈ। ਫੇਰ, ਉਹ ਉੱਥੇ ਜਾ ਕੇ ਆਪਾਂ ਕਈ ਵਾਰੀ ਰੱਖੜੀ ਰੁੱਖੜੀ ਬਣਵਾਈ ਦੀ ਹੈ। ਜਿੱਦਾਂ ਆਪਾਂ ਪਿਛਲੇ ਸਾਲ ਉੱਥੇ ਬਣਵਾਏ ਸੀ।
ਅੱਛਾ ਜੀ। ਸਾਡੇ ਵੀ ਬਸ ਏਦਾਂ ਹੀ ਹੁੰਦੇ ਰੱਖੜੀ ਤੇ, ਕਿ ਮੇਰੇ ਭੂਆ ਆ ਜਾਂਦੇ। ਉਹ ਲੁਧਿਆਣੇ ਰਹਿੰਦੇ ਹੈ। ਤੇ ਉਹ ਜਲੰਧਰ ਆ ਜਾਂਦੇ ਸਾਡੇ ਕੋਲ ਤੇ ਆਪਾਂ ਸਾਰੇ ਜਣੇ ਇਕੱਠੇ ਹੋ ਜਈਦਾ। ਮੇਰੇ ਪਾਪਾ ਪਾਪਾ ਦੀਆਂ ਕਿੰਨੀਆਂ ਹੀ ਭੈਣਾਂ ਹੈਗੀਆਂ, ਕਜ਼ਨ, ਰੀਅਲ ਤਾਂ ਚਲੋ ਇੱਕ ਹੀ ਹੈਗੇ। ਰਿਆਣੇ ਵਾਲੇ। ਬਾਕੀ ਕਜ਼ਨ ਭੈਣਾਂ ਸਾਰੀਆਂ ਇਕੱਠੀਆਂ ਹੋ, ਜਾਂਦੀਆਂ। ਸਾਨੂੰ ਦੁਪਹਿਰ ਦੇ ਦੋ ਵੱਜ ਜਾਂਦੇ ਸਾਰਿਆਂ ਨੂੰ ਵਿਹਲਾ ਕਰਦੇ- ਕਰਦੇ। ਮੇਰੇ ਭੂਆ ਜਿਹੜੇ ਰੀਅਲ ਲੈਗੇ ਆ। ਉਹ, ਇੱਕ ਰਾਤ ਪਹਿਲੇ ਸਾਡੇ ਕੋਲ ਰੁਕਦੇ ਆ। ਕਿਉਂਕਿ ਕਿ ਅਗਲੇ ਦਿਨ ਉਹ ਸਵੇਰੇ -ਸਵੇਰੇ ਰੱਖੜੀ ਬਣਾ ਕੇ ਚਲ ਜਾਂਦੇ ਆ। ਕਿਉਂਕਿ ਉਹਨਾਂ ਨੇ ਆਪਣੇ ਘਰੇ ਵੀ ਜਾ ਕੇ ਆਪਣੇ ਮਤਲਬ ਲਾਈਕ, ਫੁੱਫਰ ਜੀ ਦੀ ਭੈਣਾਂ ਵੀ ਆਉਂਦੀ ਨਾ ਉਹਨਾਂ ਨ ਨਾਨਾਂ ਉਹਨਾਂ ਨੂੰ ਵੀ ਜਾ ਕੇ ਕੇ ਫਿਰ ਦੇਖਣਾ ਹੁੰਦਾ ਹੈ। ਤੇ ਅਸੀਂ ਵੀ ਦੁਪਹਿਰ ਵੇਲੇ ਫੇਰ ਆਪਣੇ ਮਾਮੂ ਵੱਲ ਵਾਸਤੇ ਨਿਕਲ ਜਾਈ ਤੇ, ਰਾਤੀ ਜਾ ਕੇ ਕੇ ਮਾਮੂ ਵੱਲ ਪਹੁੰਚਦਾ ਤੇ, ਫਿਰ ਮਾਮੂ ਨੂੰ ਰੱਖੜੀ ਬੰਨਦੀ ਹੈ।
ਹਾਂਜੀ, ਠੀਕ, ਵਧੀਆ। ਸਾਡੇ ਦਾਂ ਜਿੱਦਾਂ ਮਤਲਬ ਭੂਆ ਹੋਣੀ ਆਉਂਦੀ ਐ, ਭੂਆ ਹੋਣੀ ਕਹਿੰਦੇ ਕਿ ਆਪਾਂ ਇੱਕ ਦਿਨ ਪਹਿਲਾਂ ਆ ਜਾਂਦੇ ਆ। ਤੇ ਆਪਾਂ ਤੁਹਾਡੇ ਰੱਖੜੀ ਰੁੱਖੜੀ ਬਣ ਜਾਂਨੇ। ਫਿਰ ਅਗਲੇ ਦਿਨ ਆ ਉਹਨਾਂ ਨੇ ਆਪਣੇ ਘਰ ਜਾਣਾ ਹੁੰਦਾ, ਆਪਣੀ ਜਿੱਦਾਂ ਉਹਨਾਂ ਦੀ ਭਰਾ ਦੀਆਂ ਭੈਣਾਂ ਆਈਆਂ
ਹਾਂਜੀ- ਹਾਂਜੀ, ਉਹੀ ਸਾਡੇ ਉਹ ਸਵੇਰੇ ਨਿਕਲ ਜਾਂਦੇ ਰੱਖੜੀ ਵਾਲੇ ਦਿਨ ਸਵੇਰੇ ਬੰਨ੍ਹ ਕੇ ਫ ਨਾਲ ਹੀ ਨਿਕਲ ਜਾਂਦੇ, ਸਾਡੇ ਤੇ, ਹਾਂਜੀ ਹੋਰ?
ਸਾਡੇ ਮਲ ਵਧੀਆੱ।
ਹਾਂਜੀ ਹਾਂ, ਹਾਂਜੀ- ਹਾਂਜੀ, ਸਾਡੇ ਕੋਲਾਜ ਬਹੁਤ ਵਧੀਆ ਹੋਲੀ। ਮਨਾਉਂਦੇ ਆ, ਕਹਿੰਦੇ ਆ ਆਪਾਂ ਤੇ ਬੜੀ ਅੱਛੀ, ਹੋਲੀ ਮਨਾਈ ਇਸ ਵਾਰ ਕੋਲਾਜ ਚ।
ਠੀਕ ਆ, ਆਪਾਂ ਤੇ ਉੱਥੇ, ਅਨੰਦਪੁਰ ਸਾਹਿਬ ਜਾਈਦਾ। ਹੋਲੇ ਮਹੱਲੇ ਤੇ।
ਅੱਛਾ ਜੀ।
ਹਾਂਜੀ, ਉੱਥੇ ਆਪਾਂ ਮਤਲਬ ਕਿ, ਟਰੈਕਟਰ, ਟਰਾਲੀ ਲੈ ਕੇ ਜਾਈਦੀ ਐ, ਮਤਲਬ ਕਿ ਆਪਾਂ ਤਿੰਨ ਦਿਨ, ਰਹਿ ਕੇ ਆਈਦਾ। ਇੱਕ, ਦਿਨ ਪਹਿਲਾਂ ਜਾਈਦਾ, ਦੂਜੇ ਦਿਨ ਹੋਲਾ ਮਹੱਲਾ ਖੇਡ ਕੇ, ਤੀਜੇ ਦਿਨ ਵਾ ਪਸ ਆਈ ਦਾ ਘਰ ਨੂੰ। ਹਾਂਜੀ ਬੋਤ ਨਜ਼ਾਰਾ ਆਦਾ ਪਿੰਡ ਦੀ, ਸੰਗਤ ਨਾਲ ਲੈ ਕੇ ਜਾਈ ਦੀ ਐ।
ਅੱਛਾ ਜੀ।
ਹਾਂਜੀ- ਹਾਂਜੀ। ਤੇ ਫੇਰ ਜਾ ਰਾਤ, ਹੀ ਜਿੱਦਾਂ ਮਤਲਬ ਕਿ, ਕਈ ਲੋਕੀ ਰਾਹ ਚ ਮਿਲ ਜਾਂਦੇ ਨਾ, ਕਈਆਂ ਨੂੰ ਉਹਨਾਂ ਨੂੰ, ਬਿਠਾ ਲਈ ਦਾ ਹੁੰਦਾ ਹੀ, ਜਦੋਂ ਟਰੈਕਟਰ ਉਥੇ ਤੇ ਜਗਾ ਹੁੰਦੀ ਨਾ। ਹਾਂਜੀ, ਕਿਉਂਕਿ ਸੰਗਤ ਦੇ ਨਾਲ, ਜਾਣ ਦਾ ਨਜ਼ਾਰਾ ਵੀ ਆ ਜਾਂਦਾ। ਫਿਰ ਹੋਲੇ ਮੁਹੱਲੇ ਤੇ। ਨਾਲੇ ਉੱਥੇ, ਗੁਰੂ ਦੇ ਚਰਨਾਂ ਚ, ਵਧੀਆ ਖੇਡ ਹੁੰਦੀ ਐ ਹੋਲੀ। ਸਿੱਖ ਬਹੁਤ ਵਧੀਆ, ਖੇਡਦੇ ਉੱਥੇ ਨਿਹੰਗ।
ਹਾਂਜੀ- ਹਾਂਜੀ।
ਤੁਸੀਂ ਕਦੇ, ਗਏ ਹੋ ਖੇਡਣ?
ਨਹੀਂ- ਨਹੀਂ।
ਨਹੀਂ ਆਪਾਂ, ਮੈਂ ਵੀ ਹੁਣ, ਦੋ ਹਜ਼ਾਰ ਤੇਈ ਦਾ ਗਿਆ, ਸੱਚ ਦੋ ਹਜ਼ਾਰ ਚੌਵੀ ਦਾ ਗਿਆ। ਪਿੱਛਲੇ ਸਾਲ, ਜਾ ਹੀ ਨਹੀਂ ਹੋਇਆਂ, ਨਾ ਇਸ ਸਾਲ ਜਾ ਹੋਇਆ। ਇਸ ਸਾਲ, ਸਾਡੇ ਘਰ ਚ, ਇਸ ਘਰ, ਚ ਸਾਡੇ ਘਰ ਵਿਆਹ ਸੀਗਾ, ਇਸ ਕਰਕੇੰ ਨੀ ਜਾ ਹੋਇਆਂ।
ਅੱਛਾ ਜੀ।
ਹੂੰ, ਤੇ ਪਿਛਲੇ ਸਾਲ ਉੱਦਾਂ, ਨੀ ਜਾ ਹੋਇਆਂ।
ਤੁਹਾਨੂੰ ਹੋਰ, ਕਿਹੜੇ ਤਿਉਹਾਰ ਪਸੰਦ ਹੈਗੇ ਆ?
ਮੈਨੂੰ ਤਾਂ ਬਹੁਤ, ਮੈਂ ਜ ਤੁ ਸਾਡੇ ਇਥੇ, ਵਿਸਾਖੀ ਹੁੰਦੀ ਆ ਗਰਨਾ ਸਾਹਿਬ।
ਅੱਛਾ ਜੀ।
ਹਾਂਜੀ, ਆਪਾਂ ਇੱਥੇ ਆਈ ਦਾ ਆਪਾਂ, ਇੱਥੇ ਪਹਿਲਾਂ ਗੁਰਦੁਆਰੇ ਸਾਹਿਬ ਮੱ ਥਾ ਟੇਕੀ ਦਾ, ਸਾਰਾ ਦਿਨ ਮਤਲਬ, ਕਿ ਉੱਥੇ ਰਈਦਾ। ਪਹਿਲਾਂ ਗੁਰਦੁਆਰਾ ਮੱਥਾ ਟੇਕੀਦਾ ਫੇਰ ਇਹਦਾ ਲੰਗਰ, ਸੰਗਤ ਚ ਬਹਿ ਕੇ ਲੰਗਰ ਚ ਛ ਕੀ ਦਾ, ਫੇਰ ਲੰਗਰ ਛੱਕ ਕੇ, ਫੇਰ ਆਪਾਂ ਆਈ ਦਾ, ਫੇ ਘੁੰਮੀ ਦਾ, ਫੇਰ ਦੇਖੀ ਦਾ ਮਾੜੇ, ਜਿੱਦਾਂ ਹੁਣ ਨਾਲ ਛੋਟ ਟਾ ਭਰਾ ਹੁੰਦਾ, ਉਹਨੂੰ ਝੁਟੇ- ਝਾਟ ਲੈ ਕੇ ਦੇਈਦੇ।
ਅੱਛਾ ਜੀ, ਅੱਛਾ ਜੀ। ਹਾਂਜੀ, ਸਾਡੇ ਵੀ ਇ ਥੇ ਆਪਾਂ, ਵਿਸਾਖੀ ਵਾਲੇ ਦਿਨ, ਗੁਰਦੁਆਰੇ ਜਾਈਦਾ, ਕਹਿੰਦੇ ਸਾਡੇ ਇਂ ਨਾਲ ਉਥੇ, ਪ੍ਰੋਗਰਾਮ ਵਗੈਰਾ ਹੁੰਦਾ, ਫੇਰ ਕਹਿੰਦੇ ਏਦਾਂ ਹੀ, ਹੋ ਕੇ ਆਈ ਦਾ ਹਾਂਜੀ।
ਠੀਕ ਐ, ਠੀ
ਹਾਂਜੀ, ਹੋਰ ਤੁਹਾਨੂੰ
ਠੀ ਹੋਰ ਹੋਰ ਮੈ ਤ ਜਿੱਦਾਂ ਧੀਆਂ ਹੁਣ ਜਿੱਦਾਂ, ਤੁਹਾਡੇ ਇੱਧਰ ਕੁੜੀਆਂ ਦੇ, ਧੀਆਂ ਦੇ ਤਿਉਹਾਰ ਮਨਾਉਂਦੇ, ਤੁਹਾਡੇ ਮਨਾਉਂਦੇ?
ਨਹੀਂ- ਨਹੀਂ, ਸਾਡੇ ਇਥੇ ਤੀਆਂ, ਨਹੀਂ ਮਨਾਇਦਾ, ਇਤਾ।
ਨੀ ਹਾਡੇ ਜਿੱਦਾਂ, ਮਤਲਬ ਕਿ ਆਪਾਂ ਸਕੂਲੇ ਪੜਦੇ, ਹੁੰਦੇ ਸੀਗੇ ਨਾ।
ਅੱਛਾ ਜੀ!
ਜਦੋਂ ਸਾਡੇ। ਸਾਨੂੰ ਕਹਿ ਦਿੱਤਾ ਸੀ। ਕਿ ਮਤਲਬ ਕਿ ਮੁੰਡਿਆਂ ਨੂੰ ਕਹਿ ਦਿੱਤਾ ਸੀ। ਤੁਸੀਂ ਏਦਾ ਆ ਜਿਓ। ਤੇ ਕੁੜੀਆਂ ਨੂੰ, ਕਹਿ ਦਿੱਤਾ ਕਿ ਤੁਸੀਂ ਤਿਆਰ- ਤਿੳਰ ਹੋ ਕੇ ਆਇਓ।
ਅੱਛਾ ਜੀ, ਹੂ
ਜਾਂਦੇ ਹੁੰਦੇ ਸੀਗੇ ਨਾ।
ਅੱਛਾ ਜੀ!
ਤੇ ਫਿਰ, ਆਪਾਂ ਤਿਆਰ ਤਿਆਰ- ਤਿੳਰ ਹੋ ਕੇ ਗਏ ਸੀ।
ਨਹੀਂ ਸਾਡੇ ਤੇ ਤਾਂ ਨਹੀਂ ਕਦੇ ਮਨਾਇਆ, ਤੀਆਂ ਦਾ ਤਿਉਹਾਰ। ਹਾਂਜੀ, ਤੁਹਾਡੇ ਮੰਮਾ ਕਰਵਾ- ਚੌਥ ਦਾ, ਵਰਤ ਰੱਖਦੇ ਆ ਫਿਰ?
ਨਹੀਂ -ਨਹੀਂ ਮੰਮਾ ਨੇ ਅੰਮਿ੍ਤ ਛਕਿਆ, ਮੰਮਾ ਨੀ ਰੱਖਦੇ, ਪਹਿਲਾਂ ਰੱਖਦੇ ਹੋਣੇ। ਪਹਿਲਾਂ ਰੱਖਦੇ ਸੀ, ਦੋ ਹਜਾ਼ਰ ਬਾਰਾਂ ਚ।
ਅੱਛਾ ਜੀ, ਅੱਛਾ ਜੀ ਹਾਂਜੀ! ਕਰਵਾ- ਚੌਥ ਤੇ ਸਾਰੀ ਫਿਰ ਤਿਆਰ ਹੁੰਦੀਆਂ, ਲੇਡੀਜ਼ ਵਗੈਰਾ ਹੈਨਾ।
ਹਾਂਜੀ- ਹਾਂਜੀ, ਮੈਨੂੰ ਉਧਰ ਸ਼ਹਿਰਾ ਬਹੁਤ ਵਧੀਆ ਲੱਗਦਾ। ਦੁਸ਼ਹਿਰੇ ਤੇ, ਹਾਂਜੀ -ਹਾਂਜੀ ਹਾਂ ਦੁਸਹਿਰੇ- ਦੁਸਹਿਰਾ ਵੀ ਤੇ ਦੁਸਹਿਰਾ ਵੀ ਦੇਖਣ ਜਾਇਦਾ, ਹਾਂਜੀ -ਹਾਂਜੀ- ਹਾਂਜੀ
ਤੇ ਫਿਰ ਕੀ ਕੀ ਖਾਂਦੇ ਹੋ, ਫਿਰ ਤੁਸੀਂ ਉਸ ਦਿਨ?
ਜੀ, ਸਾਡੇ ਇੱਥੇ ਸੂਹੇ ਮੰਦਿਰ ਹੈ, ਮੰਦਿਰ ਚ ਲੱਗਦਾ ਏ। ਉੱਥੇ ਅ, ਤਿੰਨ ਪੁਤਲੇ ਬਣਦੇ ਐ। ਇੱਕ ਰਾਵਣ ਜੀ, ਤੇ ਇੱਕ ਉਹਨਾਂ ਦੋਵਾਂ ਭਰਾਵਾਂ ਦਾ। ਤੇ ਫੇਰ, ਉਹ ਤੋਂ ਪਹਿਲਾਂ ਰਾਮ ਲੀਲਾ ਹੁੰਦੀ ਏ।
ਹਾਂਜੀ -ਹਾਂਜੀ, ਸਾਡੇ ਵੀ ਇੱਥੇ ਬਲਟਨ ਪਾਰਕ ਹੈਗਾ ਉੱਥੇ ਅਹ ਰਾਵਣ ਲੱਗੇ ਹੁੰਦੇ ਹੈ, ਤੇ ਕੀ ਕਹਿੰਦੇ- ਕਹਿੰਦੇ ਜਲੇਬੀ ਬੀਆਂ ਵਗੈਰਾ ਖਾਈ ਦੀਆਂ, ਉਸ ਦਿਨ, ਜਿੱਦਾਂ ਸਾਰੇ ਜਾਣੇ ਖਾਂਦੇ ਆ ਹੈਨਾ। ਮਿੱਠਾ ਹਾਂਜੀ, ਵੀ ਰਾਮ ਲੀਲਾ ਵਗੈਰਾ ਹੁੰਦੀ ਹੈ, ਮੇਰੇ ਪਾਪਾ ਦੇਖ ਕੇ ਆਉਂਦੇ ਹੁੰਦੇ ਐ। ਸਾਡੇ ਉੱਥੇ ਨੌ ਹੁਣ ਰਹਿੰਦੇ ਆ ਕਰਨੀ ਚਾਚੂ ਵਗੈਰਾ, ਆਪਾਂ ਉਹਨਾਂ ਦੇ ਘਰੇ ਜਾਈਦਾ, ਉਹਨਾਂ ਦੇ ਉੱਪਰ ਛੱਡ ਔ ਥੋ ਦਿਖਦਾ ਹੁੰਦਾ ਨਾ ਸਾਰਾ, ਤੇ ਕੀ ਕਹਿੰਦੇ ਆਪਾਂ ਉਹਨਾਂ ਦੇ ਜਾਇਦਾ, ਫਿਰ ਦੇਖ ਕੇ ਆਈਦਾ ਹੈ ਸਾਰਾ।
ਮੇਰੇ ਉੱਥੇ ਨਾਨੀ ਦਾ ਘਰ ਸੀਗਾ ਨਾ, ਉੱਥੇ ਨਾਨੀ ਦੇ ਘਰ ਦੇ ਮਗਰ ਹੀ ਉਹ ਉੱਥੇ, ਰਾਵਣ ਦੇ ਦਿਖਦੇ। ਦਿਖਦਾ ਸੀ ਪੁਤਲੇ, ਉਹ ਉੱਥੇ ਆਪਾਂ, ਮਤਲਬ ਕਿ, ਖੜੇ ਹੋ ਕੇ, ਸਾਫ਼ ਦਿਖਦਾ ਹੈ ਕਿ, ਉਹਨਾਂ ਨੂੰ ਪਰ ਉਹ ਵੀ ਦਿਖਾਉਂਦੇ ਆਂ ਨੇ, ਕਿੱਦਾਂ -ਕਿੱਦਾਂ ਕੀ ਕੀ ਹੋ।
ਹਾਂਜੀ, ਰਾਮ ਲੀਲਾ ਸਾਰੀ ਦਿਖਾਉਂਦੇ ਐ, ਉਹ।
ਹਾਂਜੀ, ਤੇ ਓਦਾਂ ਫਿਰ, ਫਿਰ ਬਾਅਦ ਚੋਂ ਕਈ ਏਧਰ ਮੰਦਿਰ ਚ ਮੱਥਾ ਟੇਕ ਲਈਦਾ।
ਅੱਛਾ ਜੀ, ਹਾਂਜੀ- ਹਾਂਜੀ ਹੈਗਾ- ਹੈਗਾ
ਫਿਰ ਉਸ ਤੋਂ ਬਾਅਦ ਇੱਧਰ ਸਾਡੇ ਸਾਹਮਣੇ ਬਾਜ਼ਾਰ ਹੈ, ਫੇਰ ਥੋੜਾ ਬਹੁਤਾ ਬਾਜ਼ਾਰ ਘੁੰਮ ਲਈਦਾ।
ਅੱਛਾ ਜੀ!
ਹਾਂਜੀ ਫੇਰ, ਫਿਰ ਦੇਖੀਦਾ ਫਿਰ ਭਰਾ ਛੋਟਾ ਹੈਗਾ, ਉਹ ਥੋੜੀ ਬਹੁਤੀ ਦੇਖਦਾ, ਫਿਰ ਉਹਨੂੰ ਥੋੜੇ ਬਹੁਤੇ ਖਡੋਣੇ ਖਡੋਣੇ ਲੈ ਕੇ ਦੇ ਦੇਈ ਦੇ।
ਹਾਂ ਹਾਂਜੀ ਪੂਰਾ ਮੇਲਾ ਲੱਗਦਾ ਹੁੰਦਾ, ਨਾਲ ਸਾਰੇ ਸਟਾਲ- ਸਟੂਲ ਲੱਗੇ ਹੁੰਦੇ, ਖਾਣ ਪੀਣ ਨੂੰ ਸਭ ਕੁਛ ਉੱਥੇ।
ਜਦੋਂ ਮਿੱਠਾ -ਮੁੱਠਾ ਮਿੱਠਾ ਲੈ ਆਈ ਦਾ ਫਿਰ ਘਰ ਨੂੰ ਥੋੜਾ ਬਹੁਤ।
ਹਾਂਜੀ, ਜਲੇਬੀਆਂ ਵਗੈਰਾ ਮਿਲਦੀਆਂ ਉਸ ਦਿਨ,
ਹਾਂਜੀ।
ਹਾਂਜੀ।
ਹੂ
ਹੋਰ ਦੱਸੋ ਤੁਸੀਂ
ਹੋਰ ਤੁਸੀਂ ਦੱਸੋ ਸਾਨੂੰ ਕਿਹੜਾ ਹੋਰ ਵਧੀਆ ਲੱਗਦਾ ਪਿਆ
ਮੈਨੂੰ ਬਸ ਇਹੀ ਹੋਲੀ ਦੀਵਾਲੀ ਵਗੈਰਾ ਤਿਉਹਾਰ ਪਸੰਦ ਹੈਗੇ ਆ ਜਿੱਦਾਂ ਹੋਲੀ ਸਾਡੇ ਬਹੁਤ ਵਧੀਆ ਮਨਾਉਂਦੇ ਕੋਲਜ ਸਮਝ ਸਾਨੂੰ ਜਿੱਦਾਂ ਮੈਂ ਦੱਸਿਆ ਜਿੱਦਾਂ ਸਾਡੇ ਕਾਲਜ ਕੀ ਕਰਨਾ ਵੱਡੀ-ਵੱਡੀ ਪਾਈਪਾਂ ਨੀ ਹੁੰਦੀ ਜਿੱਦਾਂ ਕਾਲਜ ਦਾ ਗਰਾਊਂਡ ਸਾਫ਼ ਕਰਨ ਨੂੰ ਬੱਚਿਆਂ ਨੇ ਉਹ ਫੜ ਲੈਣੇ ਆ ਤੇ ਸਾਰਿਆਂ ਦੇ ਪਾਣੀ ਫੇਰਨਾ ਟੀਚਰਸ ਨੂੰ ਵੀ ਗਿੱਲੇ ਕਰ ਦੇਣਾ ਸੀ ਤੇ ਸਾਡੇ ਤਾਂ ਲਾਇਕ ਬਹੁਤ ਗੰਦੀ ਵਾਲੀ ਹੋਲੀ ਮਨਾਉਂਦੇ ਹੈ। ਤੇ ਰੰਗ ਰੂੰਗ ਲਗਾਣੇ
ਅਸੀਂ ਵੀ ਆਪਣੇ ਪਿੰਡ ਇਦਾਂ ਹੌਲੀ ਮਣਾਈ ਦੀ ਮੁੰਡੇ ਮੁੰਡਿਆਂ ਨਾਲ
ਨਹੀਂ ਸਾਡੇ ਕੋਲਜ ਜਿੱਦਾਂ ਸਾਰੇ ਬੱਚ ਬੱਚੇ ਜਿੱਦਾਂ ਸਾਰੇ ਮੁੰਡੇ ਕੁੜੀਆਂ ਇਕੱਠੇ ਹੋ ਜਾਣਾ ਤੇ ਟੀਚਰਸ ਨੂੰ ਵੀ ਸਾਰੇ ਗੰਦੇ ਕਰ ਦੇਣਾ ਪੂਰਾ ਕੋਲਜ ਦਾ ਗਰਾਉਂਡ ਗੰਨਾ ਕਰਕੇ ਚਾਰ ਵਜੇ ਆਪਾਂ ਵਿਹਲੇ ਹੁੰਦੇ ਹੁੰਦੇ ਸੀ ਤੇ ਗਿਆਰਾਂ ਵਜੇ ਸ਼ੁਰੂ ਹੁੰਦੇ ਸੀ। ਤੇ ਹੋਲੀ ਸਵੇਰੇ ਲੈਕਚਰ ਲੱਗਦੇ ਹੁੰਦੇ ਸੀ। ਤੇ ਸ਼ਾਮੀ ਸਾਰੇ ਚਾਰ ਸਾਢੇ ਚਾਰ ਫ੍ਰੀ ਹੋਣਾ ਸਾਰਿਆਂ ਨੇ ਸਾਰਿਆਂ ਨੇ ਗਿੱਲੇ ਹੋ ਕੇ ਘਰੇ ਜਾਣਾ
ਠੀਕ ਹੈ ਜੀ ਚਲੋ ਠੀਕ ਹੈ ਜੀ ਹੋ ਗਿਆ।
ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ।
ਹੂ।